ਹੋ
ਹਾਂਜੀ, ਸਸ ਰੀ ਕਾਲ ਜੀ।
ਸਸ ਰੀ ਕਾਲ ਜੀ, ਕਿਵੇਂ ਓਂ ਜੀ?
ਵਦੀਆ।
ਹੋਰ ਦੱਸੋ
ਠੀਕ ਐ ਜੀ ਤੁਸੀਂ ਸਨਾਓ
ਵਦੀਆ ਜੀ ਵਦੀਆ।
ਕੀ ਬਨਾਈ ਜਾਂਨੇ ਓਂ?
ਕੁਛ ਨੀ ਬਸ ਜੀ ਏਥੇ ਬੂਟੇ ਲੌਂਦੇ ਫਿਰਦੇ ਸੀਗੇ ਜੀ।
ਅੱਛਾ।
ਹਾਂਜੀ, ਹਾਂ ਮਹਾਂ ਠੀਕ ਐ ਜੀ ਨਾਲੇ ਚੱਲ ਕਨੀ, ਨਾਲੇ ਮਹਾਂ ਗਰਮੀ ਬੌਤ ਐ ਹੋਰ ਤਾਂ ਕੋਈ ਜ਼ਿੰਦਗੀ ਚ ਕੰਮ ਆਪਾਂ ਨਈ ਚੰਗਾ ਕਰ ਸਕਦੇ ਬੂਟੇ ਲੋਣੇ ਚਲੋ ਆਪਨੇ ਨਾ ਸਈ ਆਪਨੇ ਔਣ ਅਲੇ ਪੀੜ੍ਹੀਆਂ ਨੂੰ ਤਾ ਫੈਦਾ ਹੋਊਗੀ ਨਾ।
ਨਾਲੇ ਵਾਤਾਵਰਨ ਵੀ ਸਾਫ਼ ਹੁੰਦਾ।
ਹੂੰ ਨਾਲੇ ਵਾਤਾਵਰਨ ਨਾਲੇ ਪਾਨੀ ਦਾ ਪੱਧਰ ਉੱਚਾ ਹੋਊਗਾ ਜੀ। ਹਨਾ ਚਲ ਨਾਲੇ ਓਦਾ ਆਪਾਂ ਨੂੰ ਬੈਨੀਫਿਟ ਮਿਲ ਜਾਂਦਾ ਐ ਗਾ।
ਹਾਂ
ਹਾਂਜੀ।
ਕਿੰਨੇ ਬੂਟਿਆ ਦਾ ਟਾਰਗੇਟ ਐ ਫੇਰ ਸੋਡਾ।
ਪੰਜ ਸੋ ਬੂਟਾ ਲੌਨਾ ਐ ਜੀ।
ਪੰਨ ਸੌ
ਹੂੰ ਲੌਨਾ ਅੱਜ ਪੈਲਾ ਦਿਨ ਐ ਜੀ ਅਜੇ ਤਾਂ, ਅੱਜ ਮੌਸਮ ਜਾ ਹਾਂ-ਹਾਂ ਮੰਨ ਲਓ ਪਬਲਿਕ ਪਲੇਸਾਂ ਹੋ ਗੀਆ ਜੀ, ਓਨਾ ਤੇ ਲਾਓ। ਨਾਲੇ ਤਾਂ ਮਤਲਬ ਕੋਈ ਪਬਲਿਕ ਦਾ ਬੰਦਾ ਜਾਂਦੈ ਗਾ, ਕੋਈ ਬੰਦੇ ਨੂੰ ਦੋ ਅਰਾਮ ਕਰਨਾ ਰਾਹ ਚ ਖੜਨਾ ਕਰਨਾ ਦਰਖਤ ਦੀ ਛਾਂਵੇ ਖੜ ਜਾਂਦੈ ਜੀ, ਨਾਲੇ ਪਰਸਨਲ ਥਾਂ ਤੇ ਬੰਦਾ ਪੱਟ ਈ ਦਿੰਦੈ ਛੇਤੀ-ਛੇਤੀ ਹੁਨ ਪਬਲਿਕ ਥਾਂ ਤੇ ਕਈ ਵਾਰ ਚੀਜ਼ ਇਕ ਵਾਰ ਇਮਾਰਤ ਬਨਗੀ ਮੁੜਕੇ ਪੰਦਰਾਂ ਵੀਹ ਸਾਲ ਬਨਦੀ ਨੀ। ਘਰੇ ਤਾ ਬੰਦਾ ਸੌ ਵਾਰ ਨਕਸ਼ਾ ਬਦਲਦਾ ਆਪਦੀ ਮਰਜ਼ੀ ਨਾਲ। ਫੇਰ ਪਾਟਨ ਦੇ ਫੇਰ ਲਾਂਨਦੇ ਫੇਰ ਪਾਟਨ ਦੇ ਫੇਰ ਲਾਂਨਦੇ।
ਹੂੰ ਕੇੜੇ ਲਾਏ ਆ ਬੂਟੇ ਕੇੜੇ ਲੌਨ ਦੀ ਤਿਆਰੀ ਆ।
ਬਸ ਐ ਸੈਂਪਲ ਈ ਐਛਾਂ ਆਲੀ ਐ ਜੀ ਛਾਂ ਆਲੇ।
ਠੀਕ ਐ-ਠੀਕ ਐ।
ਏਨੇ ਨਾਲ ਐ ਚਲੋ ਐ ਤਾਂ ਆਪਾਂ ਤਾਂ ਐ ਕੈਨੇ ਆਂ ਚਲੋ ਹਰੇਕ ਮੰਨ ਲੋ ਜਿਮੀਦਾਰ ਐ ਆਪਨੇ ਜਿੰਨੇ ਵੀ ਐ ਵੀ ਮੋਟਰ ਤੇ ਹਰੇਕ ਦੇ ਪੰਜ ਚਾਰ ਦਰੱਖ ਤਾ ਹੋਨੇ ਚਹੀਦੇ ਨੇ ਪੈਲਾਂ ਹੁੰਦੇ ਸੀ ਹੁਨ ਤਾਂ ਹਰੇਕ ਹਾਂ-ਹਾਂ ਨੀ ਕਾਫੀਆਂ ਦੇ ਕਾਫੀਆਂ ਨੇ ਪੱਟ ਤੇ ਨਾ ਜੀ ਮੰਨ ਲੋ, ਅਗਲਾ ਕੈਂਦਾ ਵਾਨ ਵਿਚ ਰਲ ਜੂਗਾ। ਐਵੀਂ ਥਾਂ ਰੋਕੀ ਬੈਠਾ ਹੈਗਾ।
ਊਂ ਐਂ ਆ ਜਿਵੇਂ ਸਪੇਦਾ ਸਪੁੱਦਾ ਹੋ ਗੇਆ ਏ ਫਸਲ ਨੂੰ ਨੁਕਸਾਨ ਕਰਦਾ ਵਾ।
ਹਾਂ-ਹਾਂ ਜੀ ਊਂ ਐਂ ਆ ਹੁਨ ਪਿਛਲੇ ਪੰਜ ਸੱਤ ਸਾਲਾਂ ਦੇ ਲੋਕ ਸਿਆਣੇ ਹੋਗੇ ਦਰੱਖਤ ਜਾਦਾ ਲੌਨ ਲਾਗੇ।
ਹੂੰ ਚੰਡੀਗੜ੍ਹ ਚ ਸਾਰੇ ਚ ਈ ਲਗੇ ਹੋਏ ਆ।
ਹੂੰ ਪੈਲਾਂ ਨੀ, ਹਾਂ-ਹਾਂ ਪੈਂਲਾ ਨੀ ਇੰਨੇ ਲੌਂਦੇ ਸੀਗੇ। ਏਨਾ ਦਾ ਲੋਕ ਇਕ ਬੱਕਰੀਆਂ ਬੁੱਕਰੀਆਂ ਅਲੇ ਬੜ੍ਹੇ ਸਵਾ ਲੈਂਦੇ ਐ ਦਰਖਤਾ ਨੂੰ।
ਟ੍ਰਿ ਗਾਰਡ ਲਾ ਦਿਓ ਨਾਲ।
ਹਮ-ਹਮ ਅ ਟ੍ਰਿ ਗਾਰਡ ਦਾ ਈ ਫੈਦੇ ਬਿਨਾਂ ਟ੍ਰਿ ਗਾਰਡ ਤੋਂ ਤਾ ਓ ਨੁਕਸਾਨ ਕਰ ਦਿੰਦੇ ਐ। ਆ ਬੱਕਰੀਆਂ ਅਰ ਵੀ ਬਾਕੀ ਆ ਅਵਾਰਾ ਪਸੂ ਵੀ ਹੈ ਈ ਐ। ਐ ਨੀ ਪਤਾ ਕੇੜਾ ਮੱਛਰੇਯਾ ਕੇ ਨਾ।
ਹਾਂ। ਟੀ ਗਾਰਡ
ਤੇ ਹਮ। ਟ੍ਰਿ ਗਾਰਡ ਦੀ ਬੈਨੀਫਿਟ ਐ। ਦੂਜਿਆਂ ਤਾ ਓ ਏਨਾ। ਬਿਨਾ ਟ੍ਰਿ ਗਾਰਡ ਤੋ ਤਾ ਕੋਈ ਨਾ ਈ ਨੀ ਹੈਗਾ ਜੀ ਵਧੀਆ।
ਹੁੰਦੇ ਈ ਨੀ। ਪਸੂ ਬਾਲਿਆ ਨਾ ਅਵਾਰਾ ਪਸੂ ਬਾਲਿਆ।
ਹਾਂਜੀ-ਹਾਂਜੀ।
ਹਮ।
ਥਾਂ ਕਰਕੇ ਬਸ ਮੈਂ ਕਿਆ ਚੱਲ ਲਾ ਲੀਏ। ਥਾਂ ਅਈ ਸਾਰੇ ਈ ਲਾਵਾਂਗੇ ਤਿੰਨੇ ਕੁੰਡ ਮਿਕਸ ਜੇ ਮਿਲ ਕੇ ਅੱਜ। ਓਨੇ ਸਾਰੇ ਈ ਲਾਵਾਂਗੇ।
ਸਰਕਾਰੀ ਨਰਸਰੀ ਤੇ ਚੱਕ ਲਉਗੇ ਕੇ ਪ੍ਰਾਈਵੇਟ ਸ?
ਨਾ ਸਰਕਾਰੀ ਤੇ ਚਖਾਂਗੇ ਜੀ। ਸਰਕਾਰੀ ਏਨਾ ਦੇ ਸਸਤੇ ਦੇਣਦੇ ਅ ਜੀ। ਨਾਲੇ ਚਲੋ ਆਯੇ ਅ ਪੀ ਓਦਾ ਹ ਕਾਰਡ ਵਗੈਰਾ ਲੈ ਜੰਦੇ। ਕੁਸ਼ਕ ਤਾ ਆਧਾਰ ਕਾਰਡ ਤੇ ਮਿਲ ਜਾਂਦੇ ਹੁੰਦੇ ਐ ਜੀ। ਐ ਪੰਜ ਸੱਤ ਬੰਦਿਆ ਨੂੰ ਕੁਛ ਹਾਂ -ਹਾਂ ਜੀ ਪੰਜ ਕ ਜਣੇ ਆ। ਕੁੱਛ ਤਾ ਨੂੰ ਆਧਾਰ ਕਾਰਡ ਚ ਮੈਂ ਹਾਂ-ਹਾਂ ਇਕ ਤਾਨੂੰ ਆਧਾਰ ਕਾਰਡ ਵੀ ਮਿਲ ਜਾਂਦੇ ਹੈਗੇ। ਓਚ ਕਰਕੇ ਕੇ ਦੇਖ ਲਾਂਗੇ ਨਹੀਂ ਬਸ ਉਹ ਵੀਹ ਤੀਹ ਰੁਪਏ ਦਾ ਬੂਟਾ ਦੇ ਦਿੰਦੇ ਹੈਗੇ ਨਾ ਤਾਂ ਮੰਨਲ ਬਜਟ ਚ ਆ ਜਾਂਦਾ ਹੈਗਾ ਨਾਲੇ ਮੰਨ ਲਓ ਪੰਨਾ ਨਾਲੇ ਵਧੀਆ ਹੋ ਜਾਂਦਾ ਜੀ ਹੂ ਵਧੀਆ ਗਲ ਜੇ ਆਪਾਂ ਪੰਜਾਹ ਪੰਜਾਹ ਬੂਟੇ ਵੀ ਇੱਕ ਜਣੇ ਲਾਏ ਜੇ ਉਹਨੂੰ ਆਪਾਂ ਜਾਵਾਂਗੇ ਦੁਨੀਆਂ ਤੋਂ ਦਸ ਬੂਟੇ ਵੀ ਤਾਂਯਾਬ ਹੋਵੇ ਤਾਂ ਹੀ ਵਧੀਆ
ਹਮ ਵੰਡੋਗੇ ਕਿਉਂ ਲਾਓਗੇ
ਆਹੋ ਲਾਵਾਂਗੇ ਜੀ ਵੰਡਿਆ ਤਾਂ ਫਿਰ ਐਂ ਨਾ ਹੀ ਮੁੜਕੇ ਵਾਲਾ ਖਰਾਬ ਦੇ ਕਰ ਦਿੰਦਾ ਹੈਗਾ
ਅੱਛਾ
ਛਬੀਲ ਵਗੈਰਾ ਲਾਉਂਦੇਦੇ ਸੀ ਗਰਮੀਆਂ ਚ ਉਦੋਂ ਉੱਥੇ ਵੰਡ ਦਿੰਦੇ ਸੀਗੇ ਉਹ ਬੰਡੇ ਦਾ ਫਿਰ ਆਏਂ ਆਗਲਾ ਲੈ ਜਾਂਦਾ ਮੁੜਕੇ ਚਾਰ ਦਿਨ ਤੱਕ ਘਰੀ ਪਿਆ ਰਹਿੰਦਾ ਜੋ ਜਮਾ ਬੂਟਾ ਸੁੱਕਣਾ ਤੇ ਕੰੰਡੇ ਤੇ ਆ ਜਾਂਦਾ ਕਿਨਾਰੇ ਤੇ ਆ ਜਾਂਦਾ ਅੱਧੂ ਬਾਅਦ ਉਹਨੂੰ ਲਾਉਣ ਦੀ ਤਿਆਰੀ ਕਰਦੇ ਫੇਰ ਉਹ ਛੇਤੀ ਛੇਤੀ ਚੱਲਦਾ ਨੀ ਕ ਜ
ਹਾਂ ਸਹੀ ਗੱਲ ਆ
ਉਹ ਤਾਂ ਫੇਿਰ ਦਸ ਦਸ ਪੰਦਰਾਂ ਪੰਦਰਾਂ ਦਿਨ ਦਾ ਆਪਣੇ ਘਰੇ ਹੀ ਪਿਆ ਰਹਿੰਦਾ ਕੋਈ ਵਿਰਲਾ ਬੰਦੇ ਮੰਨ ਲਓ ਵੀਹ ਬੰਦੇ ਲੈ ਗਿਆਏ ਵੀਹ ਚ ਪੰਜ ਸੱਤ ਬੰਦੇ ਜਿਹੜੇ ਉਸੇ ਦਿਨ ਲਾਉਣਗੇ ਜਾ ਕੇ ਪੰਜ ਸੱਤ ਦੋ ਚਾਰ ਤਾਂ ਚਲਾਉਂਦੇ ਆ ਦਸ ਦਸ ਤਾਂ ਜਿਹੜੇ ਹੁੰਦੇ ਜਿਹੜੇ ਰਹੇਏ ਬਾਕੀ ਦਸ ਤਾਂ ਉਹ ਇਹੋ ਜਿਹੇ ਮੰਨ ਲਓ ਇਹਨਾਂ ਨੇ ਹਫ਼ਤੇ ਤੋਂ ਬਾਅਦ ਹੀ ਲਾਉਣਾ
ਹਾਂ ਹਾਂ
ਹਫ਼ਤੇ ਤੋਂ ਪਹਿਲਾਂ ਬੂਟੇ ਨੀ ਲਾਉਣਾ ਉਹਨਾ ਨੇ ਹਫ਼ਤਾ ਟੱਪਾ ਦਿੰਦੇ ਉਹ ਤਾਂ
ਸਹੀ ਗੱਲ ਆ
ਹਾਂਜੀ ਇਹ ਸਿਸਟਮ ਹੈ ਤਾਂ ਕਰਕੇ ਫੇਰ ਵੀ ਆਪ ਹੀ ਲਾ ਲਾਗੇ ਚਲੋ ਕੰਡੇ ਤਾਂ ਆ ਹਾਂ ਮੀਂਹ ਪੈ ਗਿਆਈ ਤਾਂ ਹੀ ਲਾਉਣ ਦੀ ਸਲਾਹ ਜਿਹੀ ਬਣਾਈ ਹੈ
ਠੀ
ਵੀਨਾ ਤਾਂ ਮੌਸਮ ਠੰਡਾ ਚੱਲ ਪੈਣਗੇ ਹਾਂ ਪਹਿਲਾਂ ਗਰਮੀ ਬੜੀ ਸੀ। ਪਹਿਲਾਂ ਚੱਲਦੇ ਨੀ ਸੀਗੇ ਤਾਂ ਕਰਕੇ ਹਾਂਜੀ
ਨਾਨਕੇ ਇਹ ਗੱਲ ਲਾ ਰਹੀਏ ਨਹੀਂ
ਹੂੰ ਝੋਨੇ ਚੱਲ ਲੈਣਗੇ ਮੈਂ
ਹਾਂ ਹਾਂ ਹਾਂ ਉਹ ਸਾਰੀਆਂ ਫਸਦਾਈ ਮੀਂਹ ਪੈ ਜਾਈ ਬਸ ਮੌਸਮ ਠੰਡਾ ਹੋ ਗਿਆ ਇੱਕ ਦੋ ਮੀਂਹ ਹੋਰ ਪੈ ਜਾਣਾ ਤਾਂ ਪੂਰਾ ਫ਼ਰਕ ਪੈਜੂਗਾ ਜੀ ਉਦੇ ਨਾਲ ਪੂਰਾ ਹੈ ਹੋ ਜਾਊਗਾ
ਪਾਣੀ ਦੇ ਪੱਧਰ ਵੀ ਸਹੀ ਹੋਜੂ ਜੇ ਮੀਂਹ ਹੋਰ ਪੈ ਜੇ
ਹਾਂ ਹਾਂ ਪਾਣੀ ਦਾ ਪੱਧਰ ਵੀ ਹੋਈ ਬਸ ਕਿ ਦਰਖਤ ਲਾਉਣਗੇ ਤਾਂ ਵੀ ਹੜਾਂ ਤੋਂ ਹੀ ਬਚਾਅ ਹੈ ਪਾਣੀ ਦਾ ਪੱਧਰ ਵੀ ਉੱਚਾ ਹੋਊਗਾ ਆਕਸੀਜਨ ਵੀ ਮਿਲਲੇਗੀ ਹੁਣ ਆਕਸੀਜਨ ਤਾਂ ਖ਼ਤਮ ਹੁੰਦੀ ਜਾ ਰਹੀ ਹੈ। ਦਿਨੋ ਦਿਨ ਹਰੇ ਘਰੇ ਮੰਨ ਲਓ ਇੱਕ ਇੱਕ ਤਾਂ ਲਗਭਗ ਅੱਸੀ ਪ੍ਰਸੈਂਟ ਆਬਾਦੀ ਦੇ ਹੈਗੇ ਹੀ ਆ ਚਲੋ ਵੀਹ ਪ੍ਰਸੈਂਟ ਤੇ ਨਹੀਂ ਹੈਗਾ ਕੋਈ ਵੀ ਅੱਸੀ ਪ੍ਰਸੈਂਟ ਦੇਖ ਕੇ ਗ ਸੀ ਹੈ ਮੰਨ ਲਓ ਕੁਛ ਅੱਸੀ ਤੇਰੇ ਬੱਚੇ ਵੱਲ ਹੈਗੇ ਵੀ ਚਾਲੀ ਪਰਸੈਂਟ ਚਲੋ ਆਪਾਂ ਇੱਕ ਇੱਕ ਮੰਨੋ ਜੀ ਅੱਸੀ ਅੱਸੀ ਪ੍ਰਸੈਂਟ ਤੇ ਸੌ ਚੋਂ ਤੇ ਸੌ ਚੋਂ ਪੰਜਾਹ ਪ੍ਰਸੈਂਟ ਇਹੋ ਜਿਹੇ ਇਹਨਾਂ ਦੇ ਦੋ ਦੋ ਚਾਰ ਚਾਰ ਵੀ ਹੈ ਹਨਾ ਤੇ ਉਹਦੇ ਕਰਕੇ ਵੀ ਆਕਸੀਜਨ ਦਾ ਪੱਧਰ ਜਮ ਖਤਮ ਕਰਤੀ ਤੂੰ
ਹਾਂਜੀ
ਉਹਦੇ ਕਰਕੇ ਆਪ ਏਸੀ ਵਧੀ ਜਾਂਦੇ ਹੈ ਗਰਮੀ ਵਧੀ ਜਾਂਦੀ ਹੈ। ਫਿਰ ਉਹ ਦਰਖਤ ਹੋਣਗੇ ਆਕਸੀਜਨ ਦੀ ਮਾਤਰਾ ਵਧੂਗੀ ਗਰਮੀ ਘਟੂਗੀ ਜਿੰਨੀ ਆਕਸੀਜਨ ਦੀ ਮਾਤਰਾ ਘਟੀ ਜਾਂਦੀ ਹੈ ਕਿ ਉਨੀ ਗਰਮੀ ਵਧੀ ਜਾਂਦੀ ਹੈ ਕਿ ਇਹੀ ਚੱਕਰ ਹੈ ਤਾਂ ਕਰਕੇ ਅਸੀਂ ਕਹਿ ਲਾ ਦੀਈਏ ਕੁਛ ਨਾ ਕੁਛ।
ਵਧੀਆ ਸੇਵਾ ਈ ਆ।
ਹੂੰ, ਹੋਰ ਤੁਸੀਂ ਦੱਸੋ ਜੀ ਕਿੱਥੇ ਹੋ ਅੱਜ ਕੱਲ?
ਬੱਸ ਪਿੰਡ ਈ।
ਅੱਛਾ, ਕੀ ਖੇਤ ਖੂਤ ਆਉਗੇ। ਅੱਛਾ ਅੱਛਾ, ਲਾ ਤਾਂ ਝੋਨਾ ਝੂਨਾ?
ਹਾਂ ਲਾ ਤਾਂ, ਪੰਜ ਕਿੱਲੇ ਰਹੇ ਗਿਆ।
ਅੱਛਾ ਜੀ, ਲੈਟ ਲੂਟ ਵਧੀਆ ਆਉਂਦੀ ਹੈ।
ਵਧੀਆ, ਅੱਠ ਘੰਟੇ ਛੇ ਘੰਟੇ ਪੂਰੀ ਆ ਜਾਂਦੀ ਹੈ।
ਹੂੰ ਹੂੰ, ਚਲ ਵਧੀਆ ਵੀ ਫਿਰ ਵਧੀਆ ਹੋਰ ਦੱਸੋ?
ਹੋਰ ਵਧੀਆ।
ਹਮਾਰਾ ਕਹਿਣਾ ਮੰਨ ਲਓ ਹਰੇਕ ਬੰਦੇ ਨੂੰ ਲਗਭਗ ਬੂਟੇ ਲਾਉਣੇ ਚਾਹੀਦੇ ਆ ਜੀ।
ਵਧੀਆ।
ਹਾਂ ਆਪਦੇ ਮੰਨ ਲਓ ਹੁਣ ਜਨਮ ਦਿਨ ਆਪਾਂ ਗਿਫਟ ਵਗੈਰਾ ਹੀ ਦਿੰਦੇ ਹੀ ਆ ਹਨਾ। ਤੇ ਜਾਂ ਕੋਈ ਮੰਨ ਲਓ ਹੋਰ ਕੇਕ ਵਗੈਰਾ ਲਿਆਉਣੇ ਆ ਪਾਰਟੀ ਕਰਦੇ ਆ ਆਪਾਂ ਸੱਤ ਹਜ਼ਾਰ ਰੁਪਇਆ ਬੰਦਾ ਲਾ ਤਾਂ। ਉਹ ਪੰਜ ਸੱਤ ਹਜ਼ਾਰ ਲਾਉਣ ਨਾਲੋਂ ਚੰਗਾ ਤਾਂ ਮੰਨ ਲਓ ਬੰਦੇ ਨੇ ਨਾਲ ਪੰਜ ਸੱਤ ਹਜ਼ਾਰ ਰੁਪਏ ਵੀ ਲਾ ਦੇ, ਨਾਲ ਜੇ ਦਸ ਬੂਟੇ ਵੀ ਲਾ ਤੇ ਦਸ ਤੋਂ ਪੰਜ ਵੀ ਚੱਲ ਪੇ ਦੋ ਵੀ ਚੱਲ ਪੇ।
ਸਊ ਸਊ ਦੇ ਬੀ ਸੌ ਦੇ ਵਿੱਚੋਂ ਰੇਸ਼ੋ ਨਿਕਲਦੀ ਆ, ਪੈਂਹਠ ਤੋਂ ਸੱਤਰ ਬੂਟੇ ਚੱਲਦੇ ਆ।
ਹਾਂ ਉਹ ਉਹੀ ਗੱਲ ਐ, ਮੰਨ ਲਓ ਦਸ ਸਾਲਾਂ, ਦਸ ਸਾਲ ਬੰਦੇ ਨੇ ਮੰਨ ਲਓ ਜਨ ਦਿਨ ਮਨਾਇਆ, ਦਸ ਸਾਲਾਂ 'ਚ ਸੌ ਬੂਟਾ ਲਾ ਤਾ ਸੌ 'ਚ ਪੰਜਾਹ ਤਾਂ ਚੱਲਣਗੇ ਦਸ ਸਾਲਾਂ 'ਚ, ਇਹ ਚੀਜ਼ ਐ ਜੀ।
ਹੂੰ ਹੂੰ।
ਪੰਜਾਹ ਹੀ ਚੱਲ ਪੇ, ਉਹਨੇ ਨਾਲ ਮੰਨ ਲਓ ਉਹਦੀ ਜ਼ਿੰਦਗੀ ਧਰਤੀ ਤੇ ਆਉਣਾ ਉਹਦਾ ਸਫ਼ਲ ਹੋ ਗਿਆ।
ਹੂੰ, ਬੂਟਾ ਨਿਮ ਨੁਮਾ ਲਾ, ਨਿ ਨਿੰਮ ਨੁਮਾ ਲਾਉਣਗੇ ਤਾਂ ਤਿੰਨ ਚਾਰ- ਚਾਰ, ਤਿੰਨ ਚਾਰ ਪੀੜੀਆਂ ਕੱਢ ਜਾਂਦਾ।
ਹਾਂ ਹਾਂ ਨਿੰਮ ਜੀ ਆਪਣਾ ਹੋ ਗਿਆ, ਪਿੱਪਲ ਹੋ ਗਿਆ।
ਇਹ ਸਾਰੇ ਜਿਹੜੇ ਉਹ ਹੋਣਗੇ ਪੁਰਾਣੇ ਦਰਖ਼ਤ ਨੇ ਗੇ।
ਹਾਂ ਹਾਂ, ਇਹ ਪੁਰਾਣੇ ਨਾਲੇ ਤਾਂ ਇਹਨਾਂ ਦੀ ਮੰਨ ਲੋਓ ਜੀ, ਛਾਂ ਵਧੀਆ ਹੁੰਦੀ ਐ ਜੀ। ਨਾਲੇ ਇਹ ਚੱਲਦੇ ਛੇਤੀ ਐ, ਜੜ ਛੇਤੀ ਫੜਦੇ ਐ, ਨਾਲੇ ਇਹ ਇਹਨਾਂ ਦੀ ਇਹਨਾਂ 'ਚ ਆ ਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਐਗੀ।
ਹੂੰ।
ਇਹੀ ਐ ਤਾਂ ਕਰਕੇ ਬਸ ਵੀ ਜ਼ਿਆਦਾਤਰ- ਜ਼ਿਆਦਾਤਰ ਹਾਂ ਹਾਂ ਹਾਂ ਜ਼ਿਆਦਾਤਰ, ਇਹ ਤਵੈਣੀਆਂ ਵੱਧ
ਜਿਵੇਂ ਉਹ ਹੋ ਗਿਆ
ਬੋਹੜ ਹੋ ਗਿਆ, ਪਿੱਪਲ ਹੋ ਗਿਆ। ਜੰਡ ਹੋ ਗਿਆ, ਨਿੰਮ ਹੋ ਗਿਆ, ਇਸ ਤਰ੍ਹਾਂ।
ਹਾਂਜੀ ਹਾਂਜੀ।
ਤਾਂ ਕਰਕੇ।
ਸਹੀ ਐ ਜ
ਤੇ ਹੋਰ, ਕਿੰਨਾ ਹੋਉ ਟੈਂਪਰੇਚਰ ਅੱਜ?
ਅੱਜ ਤਾਂ ਹੋਊਗਾ ਹੀ ਤੀਕ ਕ ਤੇ ਲਵੇ ਤਵੇ ਹੋਊਗਾ, ਅਜ ਤਾਂ ਘੱਟ ਐ, ਸਾਡੇ ਤਾਂ ਠੰਡ ਆ ਸੋਹਾਡੇ ਦੱਸੋ ਕਿਵੇਂ ਆ?
ਸਾਡੇ ਠੀਕ ਆ ਮੌਸਮ।
ਸਾਡੇ ਤਾਂ ਮੀਂਹ ਵੀ ਆਇਆ ਸੀ ਰਾਤ। ਦਾਹੀ ਤ ਅਸੀਂ ਬੂਟੇ ਲਾਉਂਣ ਦੀ ਸੋਚ ਲੀ। ਹਾਂ ਲਗਭਗ ਸਾਰੇ ਏਰੀਏ ਚ' ਈ ਪਿਆ ਮੀਂਹ ਤਾਂ। ਹੂੰ ਤਾਂ ਕਰਕੇ, ਹੋਰ ਦੱਸੋ ਜੀ?
ਹੋਰ ਵਧੀਆ, ਜਾਇਆ ਆਏ ਸੀ ਕੱਲ।
ਹਾਂ ਜੀ ਜਾ ਆਏ ਸੀਗੇ।
ਅੱਛਾ।
ਬਸ ਅੱਜ ਦਰਖਤ ਲਾਉਣ ਦਾ ਦੇਖਦੇ ਆਂ ਦਰਖਤ ਲਾ ਦੀਏ, ਚਲੋ ਹਾਂ, ਅੱਜ ਫਰੀ ਸੀਗੇ ਜੀ, ਹੋਰ ਕੋਈ ਕੰਮ ਨੀਂ ਸੀਗਾ ਖੇਤ ਪੂਰ ਦਾ ਵੀ ਨੀ ਸੀ ਇਨ੍ਹਾਂ ਕੀ ਘਰ ਦਾ ਵੀ ਨੀ ਸੀਗਾ ਇੰਨਾਂ, ਮੈਂ ਕਿਹਾ ਚਲੋ ਦਰਖਤੀ ਲਾ ਲੈਂਨੇ ਆ ਅੱਜ ਜਾ ਕੇ।
ਹੂੰ।
ਤਾਂ ਕਰਕੇ।
ਨਈਂ, ਵਧੀਆ ਕਰਿਆ।
ਹਾਂਜੀ-ਹਾਂਜੀ। ਹੋਰ ਤੁਸੀਂ ਦੱਸੋ?
ਬਸ ਵਧੀਆ, ਆਪਣੇ ਲੱਗੇ ਹੋਏ ਆ ਅੱਠ।
ਅੱਛਾ ਜੀ, ਕਿਹੜੇ-ਕਿਹੜੇ?
ਹੂੰ, ਬਰਕੈਨਾ, ਡੇਕ
ਅੱਛਾ ਜੀ।
ਜਾਮਣ,
ਅੱਛਾ ਜੀ।
ਤੇ ਲ ਗੁੜ ਮਾਰ ਬੂਟੀ, ਇਹ ਵੀ ਲੱਗੀ ਹੋਈ ਆ।
ਅੱਛਾ ਜੀ।
ਬਸ ਅਸੀਂ ਵੀ ਨਰਸਰੀ 'ਚੋ ਹੁਣੇ ਬੂਟੇ ਲੈ ਕੇ ਹਟੇ ਆ ਜੀ, ਤੇ ਅੱਜ ਤਾਂ ਪੰਜਾਹ ਕੁ ਬੂਟੇ ਲਏ ਹੈਗੇ। ਚਲੋ ਅੱਜ ਦੇ ਦਿਨ ਚ' ਪੰਜਾਹ ਲੱਗ ਜਾਣ, ਚੱਲ, ਬਹੁਤ ਫਿਰ ਇੱਕ-ਅੱਧੇ ਦਿਨ ਤੱਕ ਦੁਬਾਰਾ ਫਰੀ ਹੋਈ ਉਦੇ ਲਾ ਦਾਂਗੇ, ਐਂ ਕਰਕੇ ਵੀ ਆਹ ਮਹੀਨੇ 'ਚ ਮੰਨ ਲਓ ਚਾਰ-ਪੰਜ ਸੌ ਬੂਟਾ ਲਾ ਦਾਂਗੇ।
ਹੂੰ। ਤੇ ਹੋਰ?
ਹੋਰ ਵਧੀਆ ਬਸ ਤੁਸੀਂ ਦੱਸੋ ਜੀ, ਬਸ ਉਹ ਮੁੰਡਾ ਮੋੜੀ ਜਾਂਦਾ ਜੀ, ਉਹ ਮੋ ਟਰਸਾਕੇ ਰੇੜੀ ਜੀ ਲੈ ਕੇ ਆਏ ਆਂ ਜੀ। ਠੀਕ ਐ, ਲੈ ਜਾਗੇ ਨਾਂ ਬੂਟੇ ਧਰਕੇ। ਚਲੋ ਠੀਕ ਐ ਜੀ, ਉਹ ਮੁੰਡਾ ਲੈ ਆਇਆ ਸੀ ਰੇੜੀ ਜੀ ਬੂਟੇ ਧਰਾ ਲਾਂ ਮੈਂ।
ਠੀਕ।